ਚੱਲੋ ਜੀ ਹਾਂ
ਕੀ ਹਾਲ ਚਾਲ?
ਬਸ ਵਧੀਆ-ਵਧੀਆ, ਹੋਰ ਤੁਸੀਂ ਸੁਣਾਓ ਤੁਸੀਂ ਕਿਵੇਂ ਔ ਘਰ-ਪਰਿਵਾਰ ਬਾਰੇ ਕਿਵੇਂ ਹੋ?
ਬਸ ਵਧੀਆ ਮੈਂ ਕਿਹਾ ਬਹੁਤ ਦਿਨ ਹੋ ਗਏ ਤੁਹਾਡੇ ਨਾਲ ਗੱਲ ਈ ਨੀ ਹੋਈ ਮੈਂ ਕਿਹਾ ਕਾਲ ਕਰਾਂ ਅੱਜ ਮੈਂ ਤੁਹਾਨੂੰ।
ਕਿਉਂ ਬਸ ਤੁਹਾਡੇ ਘਰ ਮੈਮਾਨ ਆਏ ਦੇ ਸੀ।
ਅੱਛਾ,
ਸਕੂਲ ਜਾਣ ਦਾ ਨਾਂ ਨੀ ਲੈ ਰਹੇ ਸੀ, ਬੜੇ ਔਖੇ ਗਏ ਨੇ ਕੱਲ੍ਹ।
ਅੱਛਾ-ਅੱਛਾ ਤਾਂਈ ਮੈਂ ਕਹਾਂ ਬੜੇ ਦਿਨ ਹੋ ਗਏ ਗੱਲ ਹੀ ਨੀ ਹੁੰਦੀ ਪਈ ਪਤਾ ਨੀ ਕਿੱਥੇ ਚਲੇ ਗਏ ਨੇ ਕਿ ਫੇਰ ਇੱਕਲੇ ਰਹਿ ਜਾਣੇ ਨੇ, ਠੀਕ
ਨਹੀਂ ਨਈ ਕਦੋਂ ਦੇ, ਮਸਾ- ਮਸਾ ਕੱਲ ਰਾਤੀ ਭੇਜਿਆ।
ਅੱਛਾ -ਅੱਛਾ, ਹੋਰ ਡੈਡੀ ਠੀਕ ਨੇ ਹੁਣ ਤਾਡੇ?
ਹਾਂਜੀ ਹੁਣ ਤੇ ਠੀਕ ਨੇ
ਚਲੋ ਠੀਕ ਹੀ ਹੋਣੇ ਚਾਈਦੇ ਨੇ।
ਹਮ- ਹਮ
ਹੋਰ, ਤਬੀਅਤ ਠੀਕ ਨੇ, ਹੋਰ, ਛੁੱਟੀ ਕਿਸ ਤਰ੍ਹਾਂ ਹੋਈ?
ਉਹ ਬਸ ਸੋ ਰਹੀ ਏ।
ਅੱਛਾ
ਹਾਂਜੀ ਸਕੂਲ ਨੀ ਖੁੱਲਣ, ਸਕੂਲ ਖੋਲ੍ਹ ਜਾਣਗੇ ਤੇਈ ਤਰੀਕ
ਹਾਂ ਫਿਰ ਬਿਜ਼ੀ ਹੋ ਜਾਏਗੀ, ਫੇਰ ਛੋਟੀ ਵੀ ਹੈ ਨਾ, ਉਹਨੇ ਤੋਂ ਰੈਸਟ ਕਰਵਾਓ ਹੁਣੇ ਉਹਦੇ ਤੋ ਗਰਮੀ ਵੀ ਬੜੀ ਐ, ਧਿਆਨ ਰੱਖੋ ਉਹਦਾ ਵੀ
ਨਹੀ ਸਾਡੇ ਤਾਂ ਮੌਸਮ ਬੜਾ ਅੱਛਾ ਹੋਇਆ ਕੱਲ ਦਾ, ਸਗੋਂ ਕੱਲ ਤੇ ਫੇਰ 'ਚ ਥੋੜ੍ਹੀ ਬਹੁਤ ਗਰਮੀ ਹੈਗੀ ਸੀ। ਪਰ ਰਾਤੀ ਮੀਂਹ ਪਿਆ ਨਾ ਹੁਣੇ ਵੀ ਬਦਲ, ਸਵੇਰੇ ਵੀ ਮੀਂਹ ਪਿਆ ਐ, ਮਤਲਬ ਠੀਕ ਹੈ ਮੌਸਮ ਪੱਕ ਪੱਖੇ ਦੀ ਲੋੜ ਐ, ਹਜੇ ਕੂਲਰ ਦੀ ਜਾਂ ਏਸੀ ਦੀ
ਹੂੰਮ, ਸਾਡੇ ਵੀ ਇੱਥੇ ਮੌਸਮ ਤਾਂ ਚੰਗਾ ਹੈ ਬਾਹਰ ਪਰ ਉ ਜੀ ਗਰਮੀ ਮੈਨੂੰ, ਮੇਰੀ ਤਬੀਅਤ ਕੱਲ ਬਹੁਤ ਖਰਾਬ ਹੋ ਗਈ ਸੀ ਮੈਨੂੰ ਮੇਰਾ ਬੀ ਪੀ ਬਹੁਤ ਲੋ ਹੋ ਗਿਆ ਸੀ ਕੱਲ
ਅੱਛਾ, ਦਵਾਈ-ਦਬੂਈ ਲਿੱਤੀ ਹੋਣੀ
ਦਵਾਈ ਨੀ, ਦਵਾਈ ਉਹੀ ਲਿੱਤਾ ਹੈ, ਜਿਸ ਤਰ੍ਹਾਂ ਕੀ ਕਹਿੰਦੇ ਨੇ ਉਹਨੂੰ ਨਿੰਬੂ ਪਾਣੀ ਹੋ ਗਿਆ, ਇਸ ਤਰਾ 'ਚ ਸਾਰੀਆ ਚੀਜਾਂ, ਮੈਂ ਕਿਹਾ ਅੱਜ ਸੋਸ਼ਲ ਮੀਡੀਆ ਦੇ ਬਾਰੇ ਗੱਲ ਕਰਦੇ ਆ?
ਹਾਂਜੀ। ਹਮ- ਹਮ
ਸੋਸ਼ਲ ਮੀਡੀਆ ਹਾਮਫੁੱਲ ਔਰ, ਹਮ ਹੈਲੋ।
ਹਾਂਜੀ, ਹਾਂਜੀ ਦੱਸੋ।
ਮੈਂ ਕਿਹਾ ਸੋਸ਼ਲ ਮੀਡੀਆ ਅਮ, ਤੁਸੀਂ ਕੀ ਸਮਝਦੇ ਹੋ ਸੋਸ਼ਲ ਮੀਡੀਆ ਤੁਸੀ ਐਜ
ਸੋਸ਼ਲ ਮੀਡੀਆ ਇੱਕ ਤਰੀਕੇ ਨਾਲ ਅੱਛੀ, ਅੱਛੀ ਚੀਜ਼ ਵੀ ਇੱਕ ਤਰੀਕੇ ਨਾਲ ਬੁਰੀ ਵੀ। ਦੇਖੋ ਹੁਣ ਕੋਈ ਵੀ ਨਿਊਜ਼ ਹੋਵੇ, ਝੱਟ ਇਕਦਮ ਸੋਸ਼ਲ ਮੀਡੀਆ ਤੇ ਆਈ ਜਾਂਦੀ ਏ। ਫੋਨ ਤੇ ਬਹੁਤ ਜਲਦੀ ਆਂਉਦੀ ਏ। ਭਾਵੇਂ ਸਹੀ ਹੋਵੇ ਭਾਵੇਂ ਗਲਤ ਹੋਏ।
ਹਾਂਜੀ।
ਹੈਨਾ ਅਗਰ ਝੂਠੀ ਵੀ ਕਿਸੇ ਨੇ ਕੋਈ ਅਫਵਾਹ ਉੜਾਈ ਨਾ, ਉਹ ਇੱਕਦਮ ਨਿਊਜ਼ ਤੇ ਆ ਜਾਂਦੀ।
ਹਾਂ ਔਰ ਫੇਰ ਨਾ ਕਿ ਝੂਠੀ ਗੱਲ ਸੱਚੀ ਲੱਗਣ ਲੱਗਦੀ ਸੱਚੀ ਗੱਲ ਝੂਠੀ, ਐ ਬਹੁਤ ਜਲਦੀ ਤੁਸੀਂ ਵਿਸ਼ਵਾਸ ਨੀ ਕਰ ਸਕਤੇ।
ਹਮ ਆਹੀ ਕਰਕੇ, ਮਤਲਬ ਕਿ ਅੱਜ-ਕੱਲ ਇਤਨਾ ਨਾ, ਨਿਊਜ਼ ਤੇ ਵਿਸ਼ਵਾਸ ਈ ਨੀ ਰਿਹਾ। ਕੋਈ ਤੇ ਵੀ ਝੱਟ ਨਿਊਜ਼ ਬਨਾ ਦਿੰਦੇ ਐੰ।
ਉਹੀ, ਲਿਮਿਟ ਤੇ ਕੈਂਦੇ ਨੇ ਹਰ ਚੀਜ਼ ਠੀਕ ਹੁੰਦੀ ਏ। ਲਿਮਿਟ ਤੋਂ ਵੱਧ ਕੇ ਕੋਈ ਵੀ ਚੀਜ਼ ਹੋਏ ਨਾ, ਫੇਰ ਉਹ ਖਰਾਬ ਈ ਹੁੰਦੀ ਹੈ। ਨਾਲ ਬੱਚਿਆ ਨੂੰ ਲੋਕੀ ਕਿੰਨੇ ਜ਼ਿਆਦਾ ਫੋਨ ਦੇ ਅਡਿਕ ਹੋਏ, ਸੋਸ਼ਲ ਮੀਡੀਆ, ਤੇ ਇੰਨੇ ਜਿਆਦਾ ਬੱਚੇ-ਬੱਚਿਆਂ ਨੂੰ ਲੱਗਦਾ ਏ ਨਹੀ ਐ, ਔਰ ਉਹ ਵੱਡੀ ਗੱਲ ਏ। ਕਿ ਉਹ ਸਾਨੂੰ ਗਾਈਡ ਕਰ ਦਿੰਦੇ ਨੇ ਬੱਚੇ।
ਬਿਲਕੁਲ, ਉਹ ਤਾਂ ਹੈ ਹੀ ਲੋਕੀ ਅੱਜ-ਕੱਲ ਖੁਸ਼ੀ ਨੂੰ ਬਹੁਤ ਯੂਜ ਕਰਨ ਲੱਗ ਗਏ ਨੇ, ਹਰ ਚੀਜ਼ ਦੀ ਸੋਸ਼ਲ ਮੀਡੀਆ। ਅੱਜ-ਕੱਲ ਦਾ ਪਤਾ, ਅੱਗੇ ਹੈਗੀ ਏ। ਕੋਈ ਵੀ ਤੁਸੀਂ ਚੀਜ਼ ਲੈ ਲੋ, ਏ ਟੂ ਜੇਡ ਕੋਈ ਵੀ ਦੁਨੀਆਂ ਦੀ।
ਹਮ
ਦਾ ਵੀ ਕੁੱਛ ਵੀ ਗੁਰਦੁਆਰਾ ਕੁਛ ਕੁਛ ਵੀ ਤੁਸੀ ਮਤਲਬ ਮੰਦਿਰ ਕੁਛ ਵੀ ਸੋਸ਼ਲ ਮੀਡੀਆ ਤੇ ਉਨੂੰ ਸਰਚ ਕਰੋਗੇ। ਤੁਆਨੂੰ ਸਾਮ੍ਹਣੇ ਆ ਜੇਏਗੀ ਉਹ ਚੀਜ਼ ਕਦੋਂ ਬਨਿਆ ਸੀ ਉਹਦਾ ਇਤਿਹਾਸ। ਨਿਕਲ ਕੇ ਆਏਗਾ।
ਹੋਰ
ਕਦੋਂ ਬਨਿਆ ਸੀ, ਨੀਹ ਕਿਵੇਂ ਰੱਖੀ ਸੀ, ਕਿਵੇਂ ਬਨਿਆ ਸੀ, ਹੁਣ ਕਿਵੇਂ ਦਾ ਦਿਖਦਾ ਆ। ਪਹਿਲੇ ਕਿਵੇਂ ਸੀ ਮਤਲਬ ਸਭ ਕੁੱਛ ਨਿਕਲਿਆ ਹੈਗਾ।
ਹਾਲਾ ਕਿ ਸਾਨੂੰ ਅਵੇਅਰ ਕਰਦਾ ਏ ਹਰ ਚੀਜ਼ ਤੋਂ ਲੇਕਿਨ ਜ਼ਰੂਰਤ ਤੋਂ ਜ਼ਿਆਦਾ ਇਹਦੇ ਤੇ ਡਿਪੈਂਡ ਹੋ ਜਾਨਾ ਵੀ ਠੀਕ ਨੀ ਹੈਗਾ, ਬੱਚੇ ਅੱਜ-ਕੱਲ੍ਹ ਪੜ੍ਹਾਈ ਤੋਂ ਜ਼ਿਆਦਾ ਸੋਸ਼ਲ ਮੀਡੀਆ ਤੇ ਰੈਂਦੇ ਨੇ।
ਬਿਲਕੁਲ, ਬਿਲਕੁਲ ਉਹ ਤਾਂ ਹੈ ਈ ਏ ਦੇਖੋ ਤਾਹਨੂੰ ਜਿਵੇਂ ਕਿ ਅਹੀ ਰੀਲ੍ਹਾ ਬਨਾਣੀਆਂ ਸੋਸ਼ਲ ਮੀਡੀਆ ਦਾ ਕੰਮ ਇਹ ਦੇਖੋ ਜੀ ਰੀਲਾ-ਰੂਲਾ ਬਨੰਦੀਆ ਨੇ।
ਹਾਂ।
ਤੇ ਲੋਕੀ ਤਾਂ ਵੀਡਿਓ ਆਮ ਵੇਖਦੇ ਨੇ।
ਸਾਰਾ ਦਿੱਨ, ਸਾਰਾ ਦਿਨ ਸਮਝ ਲਓ ਕਿ ਜੇੜੇ ਵੀ ਵੇਲੇ ਬੰਦੇ ਹੈਗੇ ਨੇ ਸਾਰਾ ਦਿਨ ਸੋਸ਼ਲ ਮੀਡੀਆ ਅ ਰੀਲਾਂ ਈ ਤੱਕਦੇ ਰਹਿੰਦੇ ਨੇ।
ਹੁਨ ਕਈਆਂ ਦੇ ਮਾਂ-ਪਿਓ ਐ ਹੈਗੇ ਨੇ ਨਾਂ ਕਈਆਂ ਦੇ ਅ ਪੇਰੈਂਟਸ ਕੀ ਕਰਦੇ ਨੇ ਮਤਲਬ ਕਿ ਅਪਨਾ ਫਰੈਂਡ ਫੋਲੋਇੰਗ ਵਦਾਣ ਲਈ ਫੋਲੋਵਰਸ ਲਈ ਥੋੜੀ ਬਹੁਤ ਇਨਕਮ ਲਈ ਨਿੱਕੇ-ਨਿੱਕੇ ਬੱਚਿਆਂ ਨੂੰ ਸੋਸ਼ਲ ਮੀਡੀਆ ਤੇ ਉਹ ਕਰ ਦਿੰਦੇ ਨੇ ਯੂ ਚੈਨਲ ਵਗੈਰਾ ਬਨਾ ਦਿੰਦੇ ਨੇ।
ਹਾਂ, ਹੁਨ ਐਂ ਨੀ ਸੋਚਦੇ ਕਿ ਵੀ ਬੱਚਾ ਅੱਗੇ ਚਲ ਕੇ ਕੀ ਕਰੇਗਾ ਬੱਚੇ ਤੇ ਬਿਲਕੁਲ ਡਿਪੈਂਡ ਹੋ ਜਾਨਗੇ ਤੇ ਔਰ ਫਿਰ ਬੱਚਾ ਐਨੀ ਜਲਦੀ ਜਦੋਂ ਫੇਮਸ ਫੇਮ ਮਿਲ ਜਾਏਗਾ ਨਾ ਬੱਚਿਆਂ ਨੂੰ ਫਿਰ ਬੱਚੇ ਪੜ੍ਹਾਈ ਚ ਦਿਲ ਨਹੀ ਲੱਗਦਾ ਹੂਨ ਉਨਾਂ ਦਾ
ਹਾਂਜੀ, ਤੁਸੀਂ ਦੇਖਨਾ ਯੂਟਿਊਬ ਤੇ ਇੱਕ ਕੁੜੀ ਹੈਗੀ ਐਂ। ਸਾਢੇ ਤਿੰਨ ਸਾਲ ਦੀ ਉਹਨੇ ਕਮ ਸੇਮ ਕਮਰ ਢਾਈ ਸਾਲ ਤੋਂ ਸਟਾਰ ਕੀਤਾ ਸੀਗਾ, ਦੋ ਢਾਈ ਸਾਲ ਤੋਂ ਅਪਨੀ ਉਮਰ ਤੋਂ ਤੇ ਉਸ ਟਾਈਮ ਤੇ ਚਾਰ ਪੰਜ ਸਾਲ ਦੀ ਹੈਗੀ ਉਸ ਟਾਈਮ ਤੋਂ ਉਹ ਵਲੋਗ ਬਨਾ ਰਹੀ ਐ ਉਹ ਕੁੜੀ ਸੋਸ਼ਲ ਮੀਡੀਆ ਲਈ। ਵੀ ਪਹਿਲਾਂ ਮੰਮੀ ਵੋਇਸ ਓਵਰ ਕਰਦੀ ਸੀਗੀ ਤੇ ਹੁਨ ਆਪੇ ਹੀ ਬੋਲ ਲੈਂਦੀ ਹੈਗੀ ਐ ਉਹਨੂੰ ਬੱਚੇ ਬੜਾ ਦੇਖ ਕੇ ਖੁਸ਼ ਹੁੰਦੇ ਹੈਗੇ, ਨਿੱਕੇ ਨਿੱਕੇ ਬੱਚੇ ਮੇਰੀ ਸਗੋਂ ਆਪ ਕੁੜੀ ਬੜੇ ਦੇਖ ਕੇ ਖੁਸ਼ ਹੁੰਦੀ ਸੋ ਉਹ ਚੀਜ਼ ਨੂੰ ਉਹਦਾ ਨਾ ਕੁਛ ਐਸਾ ਹੀ ਐ ਅਨਾਇਆ ਕਰਕੇ।
ਇੱਕ ਬੱਚਾ ਦੇਖਨਾ ਉਹ ਰੋਡ ਤੇ ਬੈਠਾ ਹੈ, ਮਤਲਬ ਉਹ ਮੰਗਣ ਵਾਲੇ ਹੈਗੇ ਨੇ ਉਹ ਤੇ ਉਹਦੀ ਉਹਨੂੰ ਨਾ ਸੋਸ਼ਲ ਮੀਡੀਆ ਤੇ ਇੰਨਾ ਫੇਮਸ ਹੋ ਗਿਆ ਨਾ ਬੱਚਾ ਛੋਟਾ ਜਿਆ ਈ ਏ ਮੇਰੇ ਖਿਆਲ ਸੱਤ ਅੱਠ ਮਹੀਨੇ ਦਾ ਹੈਗਾ ਬੱਚਾ ਜਾ ਸਾਲ ਸਵਾ ਸਾਲ ਦਾ ਹੋਏਗਾ ਜ਼ਿਆਦਾ ਤੇ ਜਿਆਦਾ ਉਹ ਰੋਡ ਤੇ ਬੈਠੇ ਹੋਏ ਨੇ ਮਾਂ ਤਾਂ ਕੋਈ ਉਹ ਹੈਗਾ ਉਹਦਾ ਫੋਲੋਵਰ ਹੈਗਾ, ਜਿੰਨੇ ਨਾ ਉੱਥੇ ਬੈਠੇ-ਬੈਠੇ ਬੱਚੇ ਨੂੰ ਨਾ ਫੇਮ ਫੇਮਸ ਕਰਾ ਦਿੱਤਾ। ਹੂਨ ਡਹੇਲੀ ਉਹਦੀ ਵੀਡੀਓ ਪਾਉਦਾ ਉਹਦੇ ਵਿੱਚ
ਹਾਂ
ਮਤਲਬ ਉਸ ਬੰਦੇ ਦਾ ਨਾਂ ਉਸ ਬੱਚੇ ਦੇ ਬੱਚੇ ਤੋਂ ਹੀ ਚੱਲਦਾ ਪਿਆ ਸੋਚੋ ਕਿ ਬਈ ਇਹ ਤਾਂ ਚਲੋ ਠੀਕ ਵੀ ਹੈ ਕਿ ਚਲੋ ਸੋਸ ਕੋਈ ਬੰਦਾ ਜਿਹਦੀ ਸੋਰਸ ਇਨਕਮ ਨੀ ਹੈਗੀ। ਉਹਨੂੰ ਤੁਸੀਂ ਹੈਲਪ ਕਰਦੇ ਪਏ ਔ ਸੋਸ਼ਲ ਮੀਡੀਆ ਤੋਂ ਯੂਜ ਕਰਕੇ ਲੇਕਿਨ ਤੁਸੀਂ ਘਰ -ਘਰ, ਘਰ-ਘਰ ਆ ਚੱਲੇਗਾ ਤੇ ਫਿਰ ਬੱਚੇ ਸੋਚੋ ਕਿ ਕੀ ਕਰਨਗੇ ਅੱਗੇ ਚੱਲ ਕੇ ਬੱਚਿਆਂ ਦਾ ਪੜ੍ਹਨ ਹੂੰਨ ਮਨ ਲੱਗੇਗਾ। ਪੜ੍ਹਾਈ ਤੋਂ, ਤੋਂ ਰਿਟੈਚ ਹੀ ਹੋ ਜਾਨਗੇ।
ਬਿਲਕੁਲ ਅੱਛੇ ਵੀ ਕੰਮ ਕਰਦੇ ਆ ਹੁਨ ਇੱਕ ਅੱਧਾ ਬੰਦੇ ਹੈਗੇ ਆ ਐ ਹਰਿਆਣਾ ਸਾਈਡ ਪੰਜਾਬ ਸਾਈਡ ਓ ਇਤਨੀ ਹੈਲਪ ਕਰਦੇ ਸੋਸ਼ਲ ਮੀਡੀਆ ਥਰੂ ਇਨਕਮ ਕਮਾ ਕੇ ਉਨੇ ਬਹੁਤ ਲੋਕਾਂ ਦੀ ਹੈਲਪ ਕੀਤੀ ਏ ਕਿਸੀ ਨੂੰ ਸ਼ੋਪ ਪਾ ਕੇ ਦਿੱਤੀ ਏ ਦੁਕਾਨ ਜੋ ਮਤਲਬ ਬੇਰੁਜ਼ਗਾਰ ਹੈਗੇ ਨੇ ਜਿਨਾਂ ਦਾ ਕੋਈ ਨੀ ਹੈਗਾ। ਕਿਸੀ ਨੂੰ ਮਕਾਨ ਪਾ ਕੇ ਦਿੱਤਾ ਆ, ਕਿਸੀ ਨੂੰ ਕੁਛ ਪਾ ਕੇ ਦਿੱਤਾ ਆ ਮਤਲਬ ਓ ਬੜੀ ਹੈਲਪ ਕਰ ਰੇਆ ਸੋਸ਼ਲ ਮੀਡੀਆ
ਦੇਖੋ ਕਿਸੇ ਦੀ ਹੈਲਪ ਕਰਨਾ ਚੰਗੀ ਗੱਲ ਏ ਲੇਕਿਨ ਸੋਸ਼ਲ ਮੀਡੀਆ ਉੱਤੇ ਹੀ ਡਿਪੈਂਡ ਹੋ ਜਾਓ ਹੋਰ ਆਪਣੇ ਆਪ ਕੋਈ ਹੋਰ ਕੰਮ ਈ ਨਾ ਕਰੋ ਤਾਂ ਫੇਰ ਐ ਵੀ ਜ਼ਰੂਰਤ ਤੋਂ ਜਿਆਦਾ ਨੀ ਮੇਰੇ ਹਿਸਾਬ ਦੇ ਨਾਲ ਜ਼ਰੂਰਤ ਤੋਂ ਜਿਆਦਾ ਕੋਈ ਚੀਜ਼ ਨੀ ਹੁੰਦੀ ਐ ਗੀ।
ਏ ਵੇ ਹੁਣ ਕੀ ਅ ਕੰਮ ਵੀ ਕਰਦੇ ਹੈਗੇ, ਵਰਕ ਵੀ ਕਰਦੇ ਹੈਗੇ ਉਨਾਂ ਨੇ ਸੋਸ਼ਲ ਮੀਡੀਆ ਦਾ ਨਾ ਇੱਕ ਅਕਾਊਂਟ ਬਣਾਇਆ ਦੇਆ। ਤੇ ਓ ਜਿਤਨੀ ਵੀ ਹਾਂ ਇਨਕਮ ਆਂ ਦੀ ਏ ਨਾ ਓ ਸਾਰੀ ਮਤਲਬ ਕਦੀ ਕਿਸੀ ਦਾ ਘਰ ਬਣਵਾਦੇ ਐ, ਕਦੀ ਕਿਸਦਾ ਘਰ ਬਣਵਾਦੇ ਐ ਮਤਲਬ ਬੋਹ ਜਿਆਦਾ ਨਾ ਹੈਲਪ ਕਰਦੇ ਹੈਗੇ ਹੈ।
ਐ ਤੇ ਚੰਗੀ ਗੱਲ ਹੈਗੀ ਏ ਬੋ ਚੰਗੀ ਗੱਲ ਹੈਗੀ ਏ ਐਹੋ ਜੇ ਲੋਕੀ ਤਾਂ ਬੋਤ ਕੰਮ ਆ ਗੇ ਘੱਟ ਆ ਕੈਂਦੇ ਅੱਜ-ਕੱਲ।
ਬਿਲਕੁੱਲ-ਬਿਲਕੁੱਲ ਓ ਦੇਖੋ ਨਾ ਓ ਕਿੰਨਾ ਅੱਛਾ ਯੂਜ ਕਰ ਰੇਆ ਹੁਣ ਦੇਲੋ ਕਿੰਨਾ ਗ਼ਲਤ ਯੂਜ ਕਰਦਾ ਨਿਊਜਾ ਵੇਖਲੋ ਕਿਤਨੀਆ ਖੁਸੀਮਨੇ ਨਿਊਜ਼ਾਂ ਆਇਆ ਕੋਈ ਟੱਬ 'ਚ ਕੱਢਕੇ ਆ ਪਣੇ ਹਸਬੈਂਡ ਨੂੰ ਪਾ ਰੇਆ, ਕੋਈ ਫਰਿਜ਼ 'ਚ ਰੱਖ ਰੇਆ ਹੁਣ ਪਿੱਛੇ ਜੀ ਆਈ ਸੀ ਬਾਥਰੂਮ ਵਿੱਚ ਦਬਾਇਆ ਤੇ ਆਪਣੇ ਹਸਬੈਂਡ ਨੂੰ ਕੱਟ ਕੇ।
ਦੱਸੋ‌। ਨਈ ਮੈਂ ਨੀ ਮੈਂ, ਮੈਂ ਤਾਂ ਦੇਖੀਓ ਈ ਪਾਂਦੀ ਇਸ ਤਰਾਂ ਦੀ ਨਾ ਨਿਊਜ਼
ਨਈ ਐ ਪਿ ਛੇ ਬੜੀ ਅਫਵਾ ਜੀ ਆਈ ਸੀਗੀ ਇੱਕ ਲੇਡੀ ਨੇ ਨਾ ਆਪਣੇ ਹਸਬੈਂਡ ਨੂੰ ਮਾਰ ਕੇ, ਕੱਟ ਕੇ ਬਾਥਰੂਮ ਦੇ ਵਿੱਚ ਨਾ ਅ ਫਰਸ਼ ਤੋੜ ਕੇ ਦਬਾ ਤਾਂ ਫਿਰ ਉ ਤੇ ਫਿਰ ਫਰਸ਼ ਪੁਆਤਾ ਸੀਗਾ।
ਸੁਨਿਆ ਤਾਂ ਸੀ, ਇੱਕ ਮੂਵੀ ਵੀ ਆਈ ਸੀ ਅਰਚਨਾ ਪੂਰਨ ਸਿੰਘ ਦੀ ਇਹੋ ਜਈ।
ਅੱਛਾ!
ਹਾਂ ਮੂਵੀ ਦੇਖੀ ਸੀਗੀ ਮੈਂ।
ਤੇ ਉੱਥੇ ਰੋਜ਼ ਨਾਂਦੀ ਸੀ ਪਤਾ ਨੀ ਕਿਤਨੇ ਮ੍ਹੀਨੇ ਬਾਅਦ ਪਤਾ ਲੱਗਾ ਕਿ ਐਥੇ ਹਸਬੈਂਡ ਐ ਦਾ।
ਸੁਨੀ ਐ, ਸੁਨੀ ਐ। ਹਾਂ-ਹਾਂ-ਹਾਂ ਠੀਕ ਓ ਤਾਂ ਹੋ ਗਿਆ ਨਾ ਉਨੂੰ ਤੋਂ ਹੋਗੀ ਸਜ਼ਾ ਹੋਈ ਉਨੂੰ ਤਾਂ।
ਵੇਖੋ ਲੋਕੀਂ ਕਰ ਵੀ ਲੋਕੀਂ ਕੀ-ਕੀ ਰਏ ਨੇ।
ਕੋਈ ਨਾ ਲੋਕਾਂ ਦੇ ਅੰਦਰ ਮੈਨੂੰ ਲੱਗਦੈ ਇਨਸਾਨੀਅਤ ਬਚੀ ਨੀ ਹੁਣ ਕਿੰਨਾ ਕਲਯੁੱਗ, ਕਲਯੁੱਗ ਐ। ਬਿਲਕੁੱਲ ਸੋਚਣ ਸਮਝਣ ਦੀ ਸ਼ਕਤੀ ਈ ਨੀ ਬਚੀ ਕੁੱਛ ਵੀ ਕਰਦੇ ਪਏ ਨੇ ਉਨਾਂ ਨੂੰ ਉਨਾਂ ਦੇ ਅੰਦਰ ਇਮੋਸ਼ਨਸ ਈ ਨੀ ਬਚੀਆਂ ਮੈਨੂੰ ਤਾਂ ਲੱਗਦਾ ਐ।
ਕੁੜੀਆਂ ਕੁੜੀਆਂ 'ਚ ਕਿੰਨੀ ਇਮੋਸ਼ਨਜ ਹੁੰਦੀ ਹੈਨਾ ਬੋਹ ਇਮੋਸ਼ਨਜ ਹੁੰਦੀ ਉਹੀ ਨਾ ਅੱਜ-ਕੱਲ ਕੁੜੀਆਂ ਈ ਐ ਕੰਮ ਕਰ ਲੇਡੀਸਾ ਕੋਈ ਧੱਕਾ ਦੇ ਰੀ ਐ ਪਹਾੜੀ ਤੋਂ 'ਤੇ ਕੋਈ ਡਰਮ 'ਚ ਪਾ ਰੀ ਐ ਤੇ ਕੋਈ ਫਰਿਜ਼ 'ਚ ਰੱਖ ਰੀ ਐ ਕੱਟ ਕੇ 'ਤੇ ਕੋਈ ਫਰਸ਼ ਬਣਵਾ ਬਾਥਰੂਮ ਚ ਕਰ ਰੀ ਐ, ਕੈਂਦੇ ਨਾ‌ ਅੱਜ-ਕੱਲ
ਕੀ ਲੈਸਨ ਮਿਲੇਗਾ ਐਨਾਂ ਗੱਲਾਂ ਤੋਂ।
ਕੈਂਦੇ ਨਾ ਕੁੜੀਆਂ ਦੀ ਅੱਜ-ਕਲ ਸੇਫਟੀ ਜ਼ਰੂਰੀ ਅੱਜ-ਕਲ ਕੁੜੀਆਂ ਦੀ ਨੀ ਅੱਜ-ਕਲ ਮੁੰਡਿਆਂ ਦੀ ਸੇਫਟੀ ਬੋ ਜ਼ਰੂਰੀ ਐ।
ਦੇਖੋ ਦੋਨਾਂ ਨੂੰ ਜੇ ਅਸੀਂ ਮਾਂ ਪਿਓ ਨੂੰ ਥੋੜਾ ਜੇਆ ਅੱਜ-ਕਲ ਬੱਚਿਆਂ ਨੂੰ ਜਿਸ ਤਰਾਂ ਨਈ ਹੈਗੀ ਅੰਕਲ ਨੀ ਆ ਓ ਆਪਣੀ ਮਰਜ਼ੀਆਂ ਕਰਦਿਆਂ ਪਏ ਨੇ, ਤਾਂ ਉਹਨਾਂ ਨੂੰ ਥੋੜਾ ਜਿਹਾਂ ਅਕਲ ਤਾ ਦੇਣੀ ਪਏਗੀ ਨਾ ਉਹਨਾਂ ਨੂੰ ਸਮਝਾਣਾ ਪਏਗਾ ਕਿ ਕੀ ਗਲਤ ਐ, ਐਹ ਗ਼ਲਤ ਕਿਉਂਕਿ ਅੱਜ ਕਲ ਦੇਖੋ ਬੱਚੇ ਆਪਣੇ ਨੂੰ ਦਿੰਦੇ ਨੇ।
ਬਿਲਕੁਲ, ਮੈਂ ਪਤਾ ਲੋਕੀ ਵੀ ਪਿੱਛੇ ਬਰਿਆਨੀ ਆਲੀ ਉਹਦੇ ਚ ਦੇਖੀ ਸੀ। ਬਰਿਆਨੀ ਆਲੀ ਆਈ ਸੀਗੀ, ਪੋਸਟ ਪੋਡਕਾਸਟ ਆਇਆ ਸੀਗਾ ਇੱਕ ਬਰਿਆਨੀ ਆਲਾ। ਲੋਕੀ ਇਹਨਾਂ ਚੀਜ਼ਾਂ ਨੂੰ ਨਾ ਇਕਦਮ ਆਪਣੀ ਵੀਡਿਓ ਬਣਦੇ ਹੈਗੇ ਨੇ। ਨੀ ਹੈਗਾ ਤੀਨ ਸੌ ਸੱਤਰ ਦੀ ਬਰਿਆਨੀ ਖਵਾਈ ਸੀ, ਇੱਕ ਮੁੰਡੇ ਨੇ ਇੱਕ ਕੁੜੀ ਨੂੰ
ਅੱਛਾ ਮੈਂ ਨੀ ਉਹ ਮੈਂ ਨਈ ਦੇਖੀ ਐ।
ਨਈ ਇੱਕ ਪੋਡਕਾਸਟ ਸੀਗਾ, ਇੱਕ ਮੁੰਡਾ ਕੁੜੀ ਆਪਸ ਫਰੈਡ ਹੈਗੀ ਸੀਗੇ।
ਤੇ ਮਤਲਬ। ਹਾਂ ਜਿਵੇਂ ਬੈਸਟ ਫਰੈਂਡ ਕਹਿ ਸਕਦੇ ਓ, ਤੇ ਉਹਨੇ ਬਿਰਿਆਨੀ ਬਰੂਨੀ ਖਵਾਈ ਤੇ ਉਹਨੇ ਬਾਅਦ ਚ ਕਿਆ ਮੈ ਬਰਿਆਨੀ ਦਾ ਪੈਹੈ ਵਗੈਰਾ ਲੈਣੇ ਆ।
ਅੱਛਾ।
ਬੜੇ ਕੁੜੀਆਂ ਨੇ ਤਾਂ ਨੀ ਰੀਲ ਬਣਾਈ ਨਾ ਕਿ ਬਸੀ ਤੁਸੀਂ ਜਦੋ ਤੱਕ ਮੰਗ ਰਹੇ ਆ। ਸਾਡੇ ਤੇ ਇੰਨੇ ਚ ਕਿਹ ਹੀਲ ਵੀ ਨੀ ਆਂਦੀ ਆ, ਮੈਕਅਪ ਵੀ ਨੀ ਆਂਦਾ ਆ, ਮੁੰਡੇ ਵੀ ਬੜਾਂ ਬੋਲੇ ਸੀਗੇ, ਕਿ ਮਤਲਬ ਇੱਕ ਬੰਦਾ ਐਹ ਚੀਜ਼ ਕਰਦਾ ਨਾ ਸਭ ਤੇ ਫਿਰ ਉਂਗਲ ਉੱਠੀ ਜਾਂਦੀ ਐ। ਇੱਕ ਗੱਲ ਇਕ ਮੁੰਡੇ ਨੇ ਬੜੀ ਰੀਲਾਂ ਬਣਾਈਆਂ ਸੀਗੀਆਂ, ਕਿ ਏਦਾਂ ਨੀ ਕਰਨਾ ਚਾਹੀਦਾ ਸੀ। ਐਹ ਮਤਲਬ ਸਾਡੇ ਤੇ ਵੀ ਉਂਗਲ ਉੱਠੀ ਜਾਂਦੀ ਐ।
ਤਿੰਨ ਸੌ ਸੱਤਰ ਰੁਪਏ ਮੰਗਦੀ ਪਈ ਸੀ, ਉਹ ਵਾਪਿਸ ਮੰਗਦਾ ਪਿਆ ਸੀ ਮੁੰਡਾ।
ਹਾਂ।
ਤੇ ਉਸ ਕੁੜੀ ਨੇ ਰੀਲ ਪਾ ਤੀ ਉਹਦੇ ਉੱਤੇ।
ਹੈਅ।
ਕੁੜੀ ਨੇ ਰੀਲ ਈ ਬਣਾਤੀ ਇਹਦੇ ਉੱਤੇ।
ਬਣਾਈ ਸੀਗਾ ਉਹਨੇ ਨਾ ਆਪੇ ਪੋਡਕਾਸਟ ਜਾ ਕੇ ਬੋਲਿਆ ਸੀ ਕਿ ਮੈਂ ਐਦਾਂ ਦੋ ਫਰੈਂਡ ਨਾਲ ਆਪਣੇ ਗਿਆ ਸੀ। ਉੱਥੇ ਮੈ ਉਹਨੂੰ ਬਿਰਿਆਨੀ ਖਵਾਈ, ਫਿਰ ਮੈਂ ਕਿਹਾ ਮੈਂ ਹੁਣ ਵਸੂਲ ਕਰਨੇ ਤਿੰਨ ਸੱਤਰ ਰੁਪਏ। ਏਦਾਂ ਓ ਕਿਸੇ ਪੋਡਕਾਸਟ ਚ ਬੋਲ ਰਿਹਾ ਸੀ।
ਅੱਛਾ।
ਹਾਂ ਮਤਲਬ ਉਹਨੇ ਆਪਣੇ ਆਪ ਬੋਲਿਆ ਕਿ ਮੈਂ ਤਾਂ ਬਸ ਕੀਤਾ ਹੋਇਆ। ਬਰਿਆਨੀ ਬੁਰੂਈਨੀ ਖਵਾਈ ਆ ਤੇ ਫਿਰ ਪੋਡਕਾਸਟ ਨਾ ਬਹੁਤ ਜ਼ਿਆਦਾ ਉੱਠ ਗਿਆ। ਜੋ ਨਹੀਂ ਵੀ ਦੇਖਦੇ ਨਾ।
ਫ਼ੇਮ ਲੈਣ ਤੇ ਲੋਕੀ ਕੁੱਛ ਵੀ ਕਰਦੇ ਨੇ ਅੱਜ ਕੱਲ।
ਜਿਹੜੇ ਨਈ ਦੇਖਦੇ ਪੌਡਕਾਸਟ ਸਬ ਨੇ ਦੇਖਿਆ, ਤੇ ਬੜੀ ਰੀਲਾਂ ਕਮ ਸੇ ਕਮ ਯਾ ਹਫ਼ਤਾ ਰੀਲਾਂ ਉਹ ਚਲਦੀਆਂ ਈ ਰਹੀਆਂ, ਤਿੰਨ ਸੋ ਸੱਤਰ ਆਲੀਆ।
ਦੱਸੋ।
ਮੁੰਡੇ ਵੀ ਕੁੜੀਆਂ ਵੀ ਸਾਰੇ ਇਹੀ ਰੀਲ ਪਾ ਰੇ ਸੀ, ਫੇਰ ਉਸਨੂੰ ਉਹ ਆਪਣੀ ਸੱਚਾਈ ਬੋਲਣ ਤੇ ਉਸਨੂੰ ਮੁੰਡੇ ਨੂੰ ਜੋਬ ਤੋ ਨਿਕਾਲ ਦਿੱਤਾ ਗਿਆ, ਕਿਉਂਕਿ ਉਹਨੇ ਬਹੁਤ ਗ਼ਲਤ ਬੋਲਿਆ ਸੀਗਾ। ਪੌਡਕਾਸਟ ਵਿਚ, ਕੁੜੀ ਦੇ ਬਾਰੇ।
ਗਲਤ ਐ ਨਾ, ਇੰਨੇ ਵੱਡੇ ਫੇਮਸ ਸਪੋਟ ਤੇ ਜਾ ਕੇ ਤੁਸੀਂ ਗਲਤ ਬੰਦੇ ਗਲਤ ਚੀਜ਼ਾਂ ਕਹੋਗੇ ਕਿਸੇ ਬਾਰੇ, ਤੇ ਫਿਰ ਗਲਤ ਈ ਆ ਨਾ।
ਬਿਲਕੁਲ- ਬਿਲਕੁਲ ਤੇ ਤਾਂ ਕਰਕੇ ਨਾ ਉਹਨੂੰ ਉਹਦੀ ਜੋਬ ਤੋਂ ਨਿਕਾਲ ਦਿੱਤਾ ਗਿਆ ਸੀਗਾ, ਮੁੰਡੇ ਨੂੰ ਫਿਰ ਉਹਨੇ ਮਾਫ -ਫੀ ਵਗ਼ੈਰਾ ਮੰਗੀਆਂ, ਇੰਸਟਾਗ੍ਰਾਮ ਤੇ ਲਾਈਵ ਆ ਕੇ।
ਅੱਛਾ।
ਹੂੰ, ਪਤਾਂ ਇੱਕ ਓਵੀ ਬੜੀ ਜਿਆਦਾ ਰੀਲ ਵਾਇਰਲ ਹੋਈ।
ਉਹੀ ਕਹਿ ਰਈ, ਦੇਖੋ ਜੀ ਤੁਹਾਨੂੰ ਇੰਨਾ ਵੱਡਾ ਜੇ ਮ ਪਲੇਟਫੋਮ ਮਿਲਿਆ ਏ ਕੁੱਛ ਅੱਛੀ ਚੀਜ਼ਾਂ ਕੈ ਦੋ ਕੁਛ ਵਸਦੇ ਕੁੱਛ ਅੱਛਾ ਬੋਲ ਦੋ ਨਈ ਲੋਕੀ ਐਈ ਮੈਨੂੰ ਤਾਂ ਲੱਗਦਾ ਐਈ ਕਲਯੁਗ ਐਗਾ ਲੋਕੀ ਕੈਂਦੇ ਨਾ ਕਲਯੁਗ ਆਏਗਾ ਅ ਕਲਯੁਗ ਆ ਚੁੱਕਾ ਜੇੜੀ ਹਰਕਤਾਂ ਕਰਦੇ ਪਏ ਨੇ ਨਾ ਲੋਕੀ
ਅੰਜੀ ਓ ਤੇ ਹੈਈ ਐ ਓ ਦੇਖੋ ਹੌਲੇ ਹੌਲੇ ਹੁਨ ਕਲਯੁਗ ਵੱਦ ਈ ਰਿਆ ਆ। ਪੈਲੇ ਬੱਚਾ ਸੀਗਾ ਹੁਨ ਥੋੜਾ ਹੌਲੇ-ਹੌਲੇ ਵੱਡਾ ਹੋ ਰਿਆ ਏ।
ਹੂੰ
ਤੁਸੀਂ ਓਥੇ ਆਨਾ ਹੈਗੇ ਤਾਂ ਕੁਛ ਵੀ ਨੀ ਐ।
ਏ ਤੇ ਬੜਾ ਟੈਮ ਏ ਕਲਯੁਗ ਨੂੰ ਵੱਡੇ ਹੋਨ ਠੀਕ ਐ ਜੀ ਠੀਕ ਐ ਓਕੇ ਸਾਸਰੀ ਕਾਲ ਜੀ।